ਹੈਲੋ ਸਤਿ ਸ਼੍ਰੀ ਅਕਾਲ। ਕੀ ਹਾਲ ਚ? ਬਸ ਵਧੀਆ ਵਧੀਆ ਹੋਰ ਕੀ ਕਰਨ ਤੇ
ਕੁਛ ਨੀ ਜੀ ਬਸ ਰੋਟੀ ਨਾਕੇ ਹਟੇ ਸੀ ਚਾ ਪੀ ਕੇ ਹਟੇ
ਨਾਲ ਚਾਹ ਪੀ ਲੈਂਦੇ ਰੋਟੀ ਦੇ ਅੱਛਾ-ਅੱਛਾ ਮੈਂ ਵੀ ਕਿਹਾ ਮੰਮੀ ਰੋਟੀ ਬਣਾਓ ਅੱਜ ਭੁਖ ਲੱਗੀ ਹੈ।
ਹਾਂਜੀ ਮੈਨੂੰ ਵੀ ਭੁੱਖ ਲੱਗ ਰਹੀ ਸੀ ਨਹੀਂ ਅਸੀਂ ਚਾਹ ਪੀਨੇ ਆ ਇਕੱਲੀ ਰੋਟੀ ਰੋਟੀ ਨਹੀਂ ਖਾਂਦੇ ਹੁੰਦੇ ਗੇ ਫੇਰ ਅੱਜ ਭੁੱਖ ਲੱਗ ਰਹੀ ਸੀ। ਚਲੋ ਤਾਂ ਕਰਕੇ ਫਿਰ ਰੋਟੀ ਬਣਾਣੀ।
ਠੀਕ ਠੀਕ ਹੈ ਪਤਾ ਨੀ ਕਿੰਨਾ ਫ਼ਰਕ ਹੈਗਾ ਨਾ ਸਾਡੇ ਤੇ ਤੁਹਾਡੇ ਤੇ ਉੱਧਰ।
ਹਾਂਜੀ, ਫਿਰ ਸਵੇ ਟਾਈਮ ਅਸੀਂ ਸੰਦੇਹਾ ਆ ਖਾਦੇ ਰੋਟੀ ਤਾਂ ਕਰਕੇ ਦੁਪਹਿਰੇ ਭੁੱਖ ਲੱਗਦੀ। ਦੀਆ
ਅੱਛਾ-ਅੱਛਾ ਠੀਕ ਹੈ ਠੀਕ ਹੈ, ਸਵੇਰੇ ਕਿੰਨੇ ਵਜੇ?
ਸਵੇਰੇ ਅਸੀਂ ਅੱਠ ਸਾਢੇ ਅੱਠ
ਬੜੀ ਜਲਦੀ ਖਾਦੇ ਹੋ।
ਹਾਂਜੀ ਫੇਰ ਉੱਠਦੇ ਵੀ ਅਸੀਂ ਅਸੀਂ ਪੰਜ ਸਾਢੇ ਪੰਜ ਹੈ ਨਾ।
ਹੂੰ-ਹੂੰ-ਹੂੰ-ਹੂੰ, ਹਾਂਜੀ ਨਹੀਂ ਪਰ ਮੈਂ ਸੋਚ ਚਏ ਮੈਂ ਕਿਹਾ ਤੁਸੀਂ ਇੰਨੀ ਛੇਤੀ ਕਿਉਂ ਉੱਠਦੇ ਹੋ ਮਤਲਬ ਛੇ ਵਜੇ ਮਤਲਬ ਤੁਸੀਂ ਛੇ ਵਜੇ ਤੁਹਾਡੀ ਮੰਮੀ ਪੰਜ ਵਜੇ ਤੇ ਫੇਰ ਵੀ ਕਿੰਨੀ ਜਲਦੀ ੳਠਣਾ
ਹਾਂਜੀ ਫੇਰ ਐ ਹੁੰਦਾ ਨਾ ਮੰਮੀ ਤਾਂ ਮੱਝਾਂ ਦਾ ਕੰਮ ਕਰਨ ਲੱਗ ਜਾਂਦੀ ਮੱਝਾਂ ਦਾ ਕੰਮ ਵੀ ਕਿੰਨਾ ਹੁੰਦਾ ਉਹਨਾਂ ਨੂੰ ਨਮੌਣਾ ਉਹ ਨੂੰ ਨੀਰਾ ਪਾਉਣਾ ਗੋਹਾ ਸਿੱਟਣਾ। ਧਾਰਾਂ ਕੱਢਣੀਆਂ
ਆਹੋ ਇਹ ਵੀ ਕਿੰਨਾ ਫ਼ਰਕ ਹੈ।
ਹਾਂਜੀ ਫੇਰ ਮੈਂ ਚਲੋ ਇੱਧਰ ਚਾਹ ਬਣਾ ਲੈਨੀ ਹਾਂ ਚੁੱਲੇ ਦਾ ਕੰਮ ਕਰ ਲੈਂਦੀ ਹਾਂ ਹਾਂਜੀ। ਹੋਰ ਕੁਛ ਨੀ ਜੀ ਬਸ ਗੁਡੀਆਂ ਸੁੱਤੀ? ਸੁੱਤੀ ਪਈ ਸੀ ਕਦੋਂ ਦੇ ਉਹਨੂੰ ਉੱਠਾ ਰਹੇ ਨੇ? ਉਹ ਜੀ ਤਿੰਨ ਸਾਲ ਦੀ।
ਵੱਡੀ ਹੈ ਹੂੰ।
ਹੋਰ ਵਧੀਆ ਜੀ ਸਕੂਲ ਦਾ ਕੰਮ ਜਮੀ ਨੀ ਕੀਤਾ ਇੱਥੇ ਚੱਕ ਲਿਆਈ ਕਹਿੰਦੀ ਮੈਂ ਇੱਥੇ ਕਰੂੰਗੀ ਇੱਥੇ ਆ ਕੇ ਵੀ ਨੀ ਅੱਜ ਕੀਤਾ ਮੈਂ? ਕਿਹਾ ਚੱਲ ਕਾਫੀ ਦਿਨ ਰਹਿਣਾ ਬਾਅਦ 'ਚੋਂ ਕਰਾਂਦਾਗੀ
ਅਹ ਕਿੰਨੇ ਦਿਨ ਰਹਿਣਾ
ਹਿੰਦੇ ਨੇ ਦਸ ਕੁ ਦਿਨ ਲਾਵਾਂਗੇ।
ਅ ਅੱਛਾ ਅੱਛਾ ਰਹਿੰਦੇ ਦੂਰ ਹੋਣੇ ਆ?
ਜੀ।
ਹੂੰ ਤਾਂਵੀ ਫਿਰ ਆਣਾ ਵੀ ਤੇ ਬੜੀ ਲੇਟ ਹੁੰਦਾ ਨਾ।
ਹਾਂਜੀ ਫਿਰ ਤਾਂ ਕਰਕੇ? ਕਰਕੇ ਵੀ ਕਾਫ਼ੀ ਟਾਈਮ ਤੋਂ ਲਿਆਉਣੇ ਹੁੰਦੇ ਆ ਬਾਕੀ ਹੁਣ ਗੁਡੀਆਂ ਪੜ੍ਹਨ ਲਾਗੀ ਤੇ ਉਹ ਕਾਫੀ ਦਿਨ ਲਾ ਜਾਂਦੇ ਨੇ ਫਿਰ ਦਸ ਪੰਦਰਾਂ ਦਿਨ।
ਅੱਛਾ ਅੱਛਾ ਠੀਕ ਹੈ ਠੀਕ ਹੈ ਹੂੰ। ਮੈਂ ਵੀ ਅੱਜ ਛੁੱਟੀ ਕੀਤੀ ਤੇ ਆਰਾਮ ਕਰਨ ਦਈ ਆ ਚੰਗਾ ਮੈਂ ਕਿਹਾ ਆਰਾਮ ਤਾ ਕਰੀਏ।
ਹਾਂਜੀ।
ਹਾਂ ਹੋਰ? ਸਾਰਾ ਦਿਨ ਤੇ ਥੱਕੀ ਦਾ ਹੁੰਦਾ ਉੱਥੇ? ਤੇ ਮੈਂ ਕਿਹਾ ਅੱਜ ਰੈਸਟ ਕਰੀਏ ਥੋੜ੍ਹੀ ਬਹੁਤੀ। ਦੀ।
ਹਾਂਜੀ ਅੱਜ ਮੌਸਮ ਵੀ ਠੀਕ ਆ ਨਾ ਹਵਾ ਚੱਲੀ ਜਾਂਦੀ? ਅੱਜ ਗਰਮੀ ਨੀ ਹੈਗੀ ਨਹੀਂ ਬਹੁਤ ਗਰਮੀ ਪੈਂਦੀ ਸੀ।
ਤੇ ਹੋਰ ਕੀ ਬੜਾ ਫ਼ਰਕ ਪਿਆ ਵਾ ਕਹਿੰਦੇ ਕੱਲ? ਕੱਲ ਵੀ ਹੈਗਾ ਥੋੜਾ ਮੌਸਮ ਸਹੀ।। ਕਿ ਧੁੱਪ ਨੀ ਹੈਗੀ, ਪਰ।ਆਹੋ ਸਾਰਿਆਂ ਵਾਸਤੇ ਚਲੋ ਵਧੀਆ, ਤੁਹਾਨੂੰ ਨੁਕਸਾਨ ਵੀ ਬੜੇ ਹੋਏ ਸਾਡੇ ਇੱਥੇ
ਹਾਂਜੀ।ਕਿਉਂਕਿ ਕੱਲ ਹਨੇਰੀ ਬਹੁਤ ਜ਼ਿਆਦਾ ਸੀ।
ਥੱਲੇ ਨਾ ਹਰ ਬੰਦੇ ਤੇ, ਹਰ ਪਾਸੇ ਨਾ ਕੋਈ ਨਾ ਕੋਈ, ਮਤਲਬ ਕਿ ਨੁਕਸਾਨ ਹੋਏ ਪਏ ਹੈ, ਕਿਹੇ ਦੀ ਡੈਥ ਹੋ ਗਈ ਹੈ। ਕਿ ਉਹਦੇ ਤੇ, ਦਵਾਰ ਡਿੱਗੀ ਸੀ ਵ੍ਰਿਸ਼ ਡਿੱਗੇ ਨੇ ਬੜੇ ਨੁਕਸਾਨ ਨੁਕਸਾਨ ਹੋਏ ਕਈਆਂ ਦੇ ਨਾ, ਉਹ ਜਿਹੜੇ ਸਕੂਟਰ ਵਗੈਰਾ ਖ਼ਰਾਬ ਹੋ ਗਏ ਨੇ। ਟੁੱਟ-ਟੁੱਟ ਗਏ। ਆ ਬੜਾ ਜਾਦਾ ਹੋਯਾ ਨੁਕ ਨੁਕਸਾਨ ਸਾਡੇ
ਤੇ, ਮਤਲਬ ਕੇ ਬੋਹਤ ਦਰੱਖ ਜਿਹਦੇ ਕੀ ਬਿਜਲੀ
ਹੂੰ। ਹਾਂਜੀ-ਹਾਂਜੀ ਓਦੇ ਕਰਕੇ ਵੀ, ਆ ਓਦੇ ਕਰਕੇ ਸਾਰਾ ਹੋਂਦਯਾ। ਹਾਂ, ਏੱਕ ਪਾਸੇ ਨੁਕਸਾਨ ਵੀ, ਏੱਕ ਪਾਸੇ ਚਲੋ ਫਾਏ ਦਾ ਵੀ ਹੈਗਾ
ਹਾਂ।
ਕਿ ਨੇਹਰੀ-ਨੂਹਰੀ ਆਵੇ ਤੇ ਚਲੋ, ਜਿੰਨਾ ਘਰ ਮਤਲਬ ਕਿ ਏਸੀ-ਓਸੀ ਦੀ ਫੈਸਿਲਿਟੀ ਨੀ ਹੈਗੀ ਚਲੋ, ਓਨਾਂ ਨੂੰ ਵੀ ਥੋੜਾ ਠੰਢਾ ਲੱਗਾ।
ਹੋਰ?
ਹੋਰ, ਵਧੀਆ ਜੀ।
ਸਾਡੀ ਗਲੀ'ਚ ਤਾਂ ਕੱਲ ਬੜੀ ਰੌਣਕ ਲੱਗੀ, ਰਾਤੀ ਔਰ ਓ ਆਈਆਂ ਹੋਈਐਂ ਨਾ ਕੁੜੀਆਂ। ਰੈਨ
ਹਾਂਜੀ।
ਤੇ, ਓਵੀ ਰੈ ਫੇਰ ਕੈਂਦੀ ਦੱਸ-ਦੱਸ ਦਿਨ ਰਹਿਨ ਆਨਾ ਹੁੰਦਾ। ਛੁੱਟੀਆਂ ਚੰਗੀਆਂ ਪਈਆਂ ਹੋਈਆਂ, ਬੱ ਜਾਨਾ
ਹਾਂਜੀ।
ਬਾਕੀ ਹੁਨ ਐਂ ਠੀਕ ਹੈ ਜੀ। ਬਾਕੀ ਹੁਨ ਗਰਮੀ ਵੀ ਘੱਟ ਤਾਂ ਕਰਕੇ ਸਾਰੇ ਆਪ ਓ ਆਵਦੀ ਪੇਕੇ ਆਰੇ ਨੇ।
ਹਾਂ, ਪਰ ਏਹੀ ਤੇ ਹੁਨ ਟਾਈਮ ਹੁੰਦਾ ਕਿ, ਫੇਰ ਬਾਦ'ਚੋ ਬੱਚਿਆ ਦੇ ਸਕੂਲ ਲੱਗ ਜਾਣੇ। ਫੇਰ ਓੱਥੋ ਟਾਈਮ ਈ ਨੀ, ਐਈ ਤੇ ਹੁੰਦਾ ਜੇੜੇ ਛੁਟ ਛੁੱਟੀਆਂ ਪਈਆਂ, ਤੇ ਬੰਦਾ ਆਵੇ, ਦਸ-ਪੰਦਰਾ ਦਿਨ ਲਾ ਲੇ।
ਹਾਂਜੀ।
ਹੋਰ ਸੁਨਾਓ, ਕੋਈ ਨਵੀ
ਹੋਰ ਵਧੀਆ। ਬਸ, ਸੋਚ ਰਏ ਆ ਕਿ ਕੱਲ ਨੂੰ ਸ਼ੋਪਿੰਗ ਕਰ ਆਈਏ, ਗਰਮੀ ਦੇ ਕੱਪੜੇ ਲੇ ਆਈਏ, ਨਾਲੇ ਸਿਸਟਰ ਨੂੰ ਦਵਾ ਦਇ ਏ।
ਹਾਂ, ਤੁਸੀ ਦਵਾਂਦੇਂ ਹੋ ਫੇਰ?
ਨਈ, ਹਾਂ, ਮੰਮਾ ਦਵਾ ਦਿੰਦੇ ਹੁੰਦੇ ਐ। ਅਸੀ ਚੱਲ ਜਾਨੇ ਅਸੀਂ ਹੁਨੇ ਐ। ਮੰਮੀ, ਮੈਂ, ਤੇ ਸਿਸਟਰ, ਤੇ ਸਿਸਟਰ ਦੀ ਕੁੜੀ। ਫਿਰ ਅਸੀਂ ਆਦਿ ਪਸੰਦ ਨਾਲ ਲਿਆ ਦੇ ਵੇ ਹੁਣੇ ਅਸ
ਅੱਛਾ ਅੱਛਾ ਠੀਕ ਠੀਕ ਹੈ ਇਹ ਵੀ ਵਧੀਆ ਉਹਨਾਂ ਨੂੰ ਵੀ ਗਿਫਟ ਮਿਲ ਜਾਣੇ।
ਹਾਂਜੀ
ਮੈਂ ਵੀ ਸੋਚਦੀ ਪਈ ਹਾਂ, ਕਿ ਕੁਛ ਨਾ ਕੁਛ ਖ਼ਰੀਦੀਏ। ਪਰ ਮੈਂ ਕੱਲੀ ਹੁੰਦੀ ਹਾਂ ਮੈਂਰੇ ਕੋਲ ਨੀ ਜਾ ਦਿਲ ਕਰਦਾ ਕੱਲੇ ਨੂੰ
ਹਾਂ ਜੇ ਕੋਈ ਨਾਲ ਹੋਵੇ ਨਾ ਫਿਰ ਬਦ ਵਧੀਆ ਉਹ ਦਵਾ ਦਿੰਦਾ ਹੈਨਾ ਵੀ ਨਹੀਂ ਇਹ ਨੀ ਵਧੀਆ
ਹਾਂ ਸਾਰਿਆਂ ਦੇ ਨਾ ਆਪਣੀ ਆਪਣੀ ਚੂ ਹਾਂ ਚੋਇਸ ਹੁੰਦੀ ਹੈ, ਤਾਂ ਵੀ ਫ਼ਰਕ ਪੈ ਜਾਂਦਾ ਹੈਗਾ ਨਾ। ਸਾਡੇ ਔਥੇ ਮੋਲ ਹੈਗੇ ਨਾ ਮੋਲ ਤੇ ਬੜੇ ਵਧੀਆ ਵਧੀਆ ਕੱਪੜੇ ਮਿਲਨ ਦਏ ਨੇ। ਗਰਮੀਆਂ ਦੇ, ਅਸੀਂ ਮੋਲ ਤੇ ਲੈ ਆਉਦੇ ਨੇ ਹੁੰਦੇ ਆਂ
ਚਲੋ ਵਧੀਆ ਮੌਲ ਚ ਫਿਰ ਮਹਿੰਗੇ ਹੁੰ ਜਿਵੇਂ ਕਿ ਕੁਜਾ ਰੇਟੀ ਹੁੰਦਾ, ਦੁਕਾਨਾਂ ਵਾਲਾ
ਔਫਰਸ ਚੱਲਦੀਆਂ ਹੁੰਦੀਆਂ
ਅੱਛਾ ਠੀਕ ਆ
ਦੋ ਸੌ ਦੀਆਂ ਟੀ ਸ਼ਰਟਾਂ ਆ ਜਾਂਦੀ ਹੈ ਉਹ ਵੀ ਬੜੀ ਵਧੀਆ ਕੋਟਨ ਦੀਆਂ।
ਐਥੈ ਇਕ ਦੋ ਸੌ ਤੱਕ ਕੋਈ ਵਾਲਾ ਨਹੀਂ।
ਤੁਹਾਡੇ ਨੀ
ਨਹੀਂ ਮਤਲਬ ਕਿ ਸਾਡੇ ਦੁਕਾਨਾਂ ਤੋਂ ਮਿਲਦੇ ਆ ਸਾਡੇ ਮੌਲ ਨੀ ਹੈਗੇ।
ਅੱਛਾ ਅੱਛਾ ਸ਼ੋਪਸ ਹੈਗੀਆਂ ਮਤਲਬ
ਸ਼ੋਪਸ ਹੈਗੀਆਂ ਮਤਲਬ ਕਿ ਪਿੰਡ ਚ ਨੀ ਹੈਗੀਆਂ ਪਿੰਡ ਚ ਤਾਂ ਬਸ ਆਹੀ ਖਾਣ ਪੀਣ ਵਾਲੀਆਂ ਦੁਕਾਨਾਂ ਸਾਡੇ ਨਾਲ ਸ਼ਹਿਰ ਆ ਉੱਥੇ ਜਾਣਾ ਪੈਂਦਾ।
ਅੱਛਾ ਅੱਛਾ ਨਹੀਂ ਸਾਡੇ ਤੇ ਜਗ੍ਹਾ ਜਗ੍ਹਾ ਤੇ ਮੋਲ ਹੈਗੇ ਆ।
ਇਹ
ਬਹੁਤ ਜ਼ੂਡੀਓ ਹੋ ਗਿਆ । ਮੋਲ ਹੋ ਗਿਆ ਟ੍ਰਲੀਅਮ ਹੋ ਗਿਆ। ਡੀਮਾਰਟ ਹੋ ਗਿਆ ਹਮ ਔਨਲਾਈਨ ਤੇ ਹੁਣ ਬੜਾ ਕੁਛ ਮਿਲਣ ਲੱਗ ਹੁਣ ਔਨਲਾਈਨ ਜਿਹੜੀ ਚੀਜ਼ ਹੋਵੇ ਔਨਲਾਈਨ ਮੰਗ ਲਓ।
ਹਾਂਜੀ ਔਨਲਾਈਨ ਚ ਐਵੇਂ ਹੁੰਦਾ ਨਾ ਕੋਈ ਆਪਾਂ ਕੱਪੜਾ ਲੈਂਦੇ ਹਾਂ ਫੋਟੋ ਚ ਦੇਖਦਾ ਕੋਈ ਹੋਰ ਆ। ਜਦੋਂ ਆਪਾਂ ਘਰੇ ਆਏ ਹੁੰ ਤਾਂ ਉਹ ਕੋਈ ਹੋਰ ਹੁੰਦਾ ਦਾ।
ਹਾਂ ਤਾਂ ਇਹ ਤਾਂ ਕੱਪੜੇ ਵੱਲ ਨੀ ਚਾਹੀਦਾ ਖਾਣ ਪੀਣ ਦੇ ਜਦੋਂ ਮਰਜੀੀ ਜਿਹੜੀ ਮਰਜ਼ੀ ਤੁਸੀਂ ਚੀਜ਼ ਮੰਗਵਾ ਸਕਦੇ ਹੋ ਇਹਦੀ ਨੀ ਹੁੰਦੀ ਪੈਕਿੰਗ ਚ ਮਿਲ ਜਾਂਦਾ ਨਾ ਹਮ ਉਹ ਵੀ ਦਸ ਪੰਦਰਾਂ ਮਿੰਟ ਚ ਚੀਜ਼ ਆ ਜਾਂਦੀ ਘਰ ਚਲੋ ਉਹ ਲੈਲੋ ਵਧੀਆ। ਬਾਹਰ ਜਾਣ ਨਾਲੋ ਹੋਰ ਸਾਡੇ ਇੱਥੇ ਰਾਤੀ ਬੜਾ ਘੱਟਾ ਮਿੱਟੀ। ਘੱਟਾ ਮਿੱਟੀ ਜਿਹੜੀ ਹੁੰਦੀ ਨਾ ਉਹ ਬੜੀ ਹੋਈ ਅੱਜ ਸੁਬਾਹ ਸਾਫ਼ ਕੀਤੀ ਇੰਨਾ ਗੰਦ ਪਿਆ ਇੰਨਾ ਗੰਦ ਪਿਆ ਨਾ ਕਮਰੇ ਚ ਚ ਗੰਦ ਪੈ ਗਿਆ ਸੀ।
ਹਾਂਜੀ ਆਈ ਹੈ ਹਾਂਜੀ ਕਿਉਂਕਿ ਇਹ ਹਨੇਰੀ ਸੀ ਨਾ ਸਾਰੀ ਮਿੱਟੀ। ਇਹਨੂੰ ਉਡੀਕ ਕਰ ਕੇ ਘਰੇ ਆਈਂ ।
ਹਾਂ
ਸਾਡੇ ਵੀ ਇਧਰ ਐਵੇ ਸੀ ਸਵੇਰੇ ਫਿਰ ਸਫ਼ਾਈ ਕੀਤੀ ਸਾਰੇ ਰੂਮਾਂ ਦੀ ਵਧੀਆ ਚੰਗੀ ਤਰ੍ਹਾਂ ਮਿੱਟੀ ਪਈ ਜਾਂਦੀ ਸੀ।
ਹਾਂ ਬੜਾ ਗੰਦ ਹਰ ਜਗ੍ਹਾ ਤੇ ਪਿਆ ਵਾ ਮੋੜ ਤੇ ਸਾਡੇ ਨਾ ਗਲੀ ਦੇ ਮੋੜ ਤੇ ਵੀ ਬਹੁਤ ਗੰਦ ਪਿਆ ਹੈਗਾ । ਹੁਣ ਸਫ਼ਾਈ ਵਾਲੇ ਆਏ ਸੀ ਸਫ਼ਾਈ ਕਰਕੇ ਚਲੇ ਗਏ।
ਹਾਂ ਫਿਰ ਇਹ ਹਨੇਰੀ ਸੀ ਨਾ ਰਾਤ ਅਸੀਂ ਤਾਂ ਆਪ ਹੀ ਗਲੀਆਂ ਸੁੰਬਰ ਦਿੰਨੇ ਹੁਨੇ ਆ ਆਪੋ ਉਹਦੇ ਬਾਰਾਂ ਕੋਲ ਸਾਡੇ ਨਹੀਂ ਲੱਗੇ ਹੋਏ ਬੰਦੇ।
ਅੱਛਾ ਅੱਛਾ ਰਲ ਕੇ ਕਰ ਲੈਂਦੇ ਹੋਣੇ ਹਨ ਨਾ
ਹਾਂ ਜਿਵੇਂ ਅਸੀਂ ਸਾਡੀ ਗਲੀ ਚ ਘਰ ਆ ਅਸੀਂ ਗਲੀ ਏਨੇ ਮੈਂਗੇ ਘਰ ਜਿਵੇਂ ਪਹਿਲਾਂ ਉਹਨਾਂ ਨੇ ਆਪਦੇ ਘਰ ਕੋਲ ਸੁੰਬਦਰਰਤਾ ਹੈਾ ਆਪਦੀ ਆਪਦੀ ਜਗ੍ਹਾ ਉਸ ਤੋਂ ਬਾਅਦ ਅਸੀਂ ਸੁੰਬਰਤੀ ਵੀ ਐਵੇਂ ਇਕੱਠੀ ਢੇਰੀ ਕਰ ਦਿੰਦੇ ਹਾਂ ਇੱਕ ਫਿਰਰ ਚੱਕ ਦਿੰਦੇ ਹੁੰਦੇ ਹਾਂ ਲੇਕਿਨ ਸੁੰਬਰ ਦੇ ਅਸੀਂ ਸਾਰੇ ਆਪ ਉਹ ਆਪਦੇ ਆ।
ਠੀਕ ਹੈ- ਠੀਕ ਹੈ। ਕਿੰਨਾ ਫ਼ਰਕ ਹੈ। ਸਾਡੇ ਤੁਹਾਡੇ ਚ।
ਹਾਂਜੀ।
ਹਾਂ। ਸਾਡੇ ਵੀੁਣ ਕਦੋਂ ਅਲਟਰਾਸਾਂਡ ਵਾਲੇ ਆਂਦੇ ਦੇ ਨਾ ਜਿੱਥੇ ਮੈਂ ਜੋਬ ਕਰਦੀ ਹਾਂ ਆਫਿਸ ਤੇ ਉਹ ਵੀ ਪਿੰਡ ਵਾਲੇ ਨਾ ਕਰ ਓ ਮਾਈ ਗੋਡ ਸਵੇਰੇ ਸਵੇਰੇ ਹੀ ਆ ਜਾਂਦੇ ਸੀ ਸਾਰੇ ਜਾਣੇ ਮੈਂ ਪਤਾ ਨੀ ਕਿੰਨੇ ਵਜੇ ਦੇ ਉੱਠੇ ਹੁੰਦੇ ਨੇ ਸਹੀ ਗੱਲ ਹੈ ਇੰਨੀ ਸੁਬਾਹ ਸੁਬਾਹ ਉਹਦੇ ਉੱਠੇ ਹੁੰਦੇ ਨਾ ਬੜਾ ਫ਼ਰਕ ਹੈਗਾ।
ਪਿੰਡਾਂ ਵਾਲੇ ਫਰ ਜਲਦੀ ਉੱਠੀ ਜਾਂਦੇ। ਦੇ ਨਾ।
ਹਮ ਸਾਡੇ ਇੱਥੇ ਜੀ ਸ਼ਾਮੀ ਮੌਸਮ ਬੰਦੇ ਉੱਥੇ ਸਵੇਰੇ ਦਸ ਵਜੇ ਬ ਬਣ ਜਾਂਦੇ ਆ।
ਅੱਛਾ।
ਸਾਰਾ ਕੁੱਝ ਸਵੇਰੇ -ਸਵੇਰੇ, ਬਣ- ਬਣ ਜਾਂਦਾ ਜਦੋਂ ਮਰਜ਼ੀ ਬਦਾ
ਚਲੋ ਵਧੀਆ ਸਾਨੂੰ ਤਾਂ ਬਾਜ਼ਾਰ ਜਾਣਾ ਪੈਂਦਾ ਇੱਥੇ ਪਿੰਡ ਚ ਨਹੀਂ ਬਣਦੇ ਸਾਡੀੇ ਮਠਿਆਈ, ਮਠਈ ਕੁਛ ਨੀ ਬਸ
ਹਮ -ਹਮ। ਲੇ ਵੀ ਬੜੇ ਰਹਿੰਦੇ ਆ ਫਿਰ ਪਿੰਡ ਵਾਲੇ
ਨਹੀਂ ਵਿੱਚ ਵਿਚ ਤਾਂ ਹੁੰਦੇ ਆ ਮੋ ਤੇ।
ਹਮ ਪਰ ਖਾਂਦੇ ਨੀ ਮੈਂ ਜ਼ਿਆਦਾਤਰਰ ਐ ਵੇਖਿਆ।
ਹਾਂ ਖਾਂਦੇ ਨੀ ਲੇਕਿਨ ਅਸੀਂ ਬਾਹਰ ਦੀਆਂ ਚੀਜ਼ਾਂ ਬਹੁਤ ਘੱਟ ਖਾਂਦੇ ਹਾਂ। ਘਰੇ ਹੀ ਬਸ ਜਦੋਂ ਕੋਇ ਰਿਸ਼ਤੇਦਾਰ ਆ ਜਾਂਦਾ ਹਨਾ ਕੋਈ ਦੁੱਧ ਦੀ ਚੀਜ਼ ਬਣਾ ਲਈ ਜਿਵੇਂ ਸੇਵੀਆਂ, ਖੀਰ ਐਰ ਜਾ ਕੁਛ ਬਰਗਰ ਵਗੈਰਾ ਨਹੀਂ। ਕੁਛ ਖਾਂਦੇ ਹੈਗੇ।
ਹਾਂ ਬੜਾ ਮੈਂ ਕਹਿੰਦੀ ਫ਼ਰਕ ਪਿਆ ਹੋਇਆ। ਖਾਂਦੇ ਹੀ ਨਹੀਂ ਹੈਗੇ। ਸਾਡ ਇਹ ਸਾਡੇ ਤੇ ਛੱਡਦਾ ਹੀ ਨੀ ਕੋਈ।
ਨਹੀਂ ਸਾਨੂੰ ਨਾ ਅੱਧੀਆਂ ਚੀਜ਼ਾਂ ਤੋਂ ਉਹ ਹੋਣਗੇ ਜਿੰਨਾਂ ਦੇ ਸਾਨੂੰ ਨਾਮ ਵੀ ਨੀ ਪਤਾ ਹੋਣਾ ਤੇ ਕਦੇ ਖਾਦੀਆਂ ਵੀ ਨੀ ਹੋਣੀਆਂ
ਹਾਂ ਇਹੀਓ ਗੱਲ ਹੁੰਦੀ ਨਾ
ਹਾਂਜੀ
ਸਾਡੇ ਤੇ ਸਾਰੀਆਂ ਚੀਜ਼ਾਂ ਹੀ ਮੰਗਾਲੋ ਜਿਹੜੀਆਂ ਮਰਜ਼ੀਆਂ ਪਰ ਅੱਜ ਸਾਡੇ ਉਹ ਸਾਡੇ ਇੱਥੇ ਹੈ ਉਹ ਹੈਗਾ ਕਿ ਸ਼ਾਮੀ ਖਾਣਾ ਹੀ ਖਾਣਾ ਹੁੰਦਾ
ਅ ਨਹੀਂ ਅਸੀਂ ਨੀ ਇੱਕ ਵਾਰੀ ਮੈਂ ਨਾ ਪੀਜ਼ਾ ਮੰਗਵਾ ਲਿਆ ਘਰੇ ਕਹਿਣ ਲਾਗੇ ਕਹਿੰ ਕੀ ਆ ਕਹਿੰਦੇ ਪੀਜ਼ਾ ਕਹਿੰਦੇ ਆਟਾ ਲੱਗਦਾ ਗਾ ਤੇ ਉਸ ਤੋਂ ਬਾਅਦ ਤਾਂ ਘਰ ਦਿਆਂ ਨੇ ਖਾਦਾ ਹੀ ਨਹੀਂ ਹੈਗਾ ਮੈਂ ਤੇ ਬਸ ਬ੍ਰਦਰ ਹੀ ਖਾਂਦੇ ਹੁੰਦੇ ਹਾਂ ਉਹ ਵੀ ਜਦੋਂ ਕਿਤੇ ਬਾਹਰ ਜਾਈਏ
ਅੱਛਾ ਅੱਛਾ
ਹਾਂਜੀ
ਹੂੰ ਬੜਾ ਫ਼ਰਕ ਹੈਗਾ
ਹਾਂ ਘਰੇ ਤਾਂ ਕਹਿਣ ਦੇ ਕੀ ਖਾਣਾ ਇਨਾ ਦਾ ਮਿਰਚਾਂ ਦਾ ਘਰ ਹੈ
ਚਲੋ ਠੀਕ ਹੈ ਫੇਰ
ਹਾਂਜੀ ਠੀਕ ਹੈ ਜੀ ਠੀਕ ਹੈ ਬਾਏ